ਹੈਲੋ?
ਹੈਲੋ?
ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਐ?
ਹਾਂਜੀ, ਵਧੀਆ-ਵਧੀਆ, ਤੁਸੀਂ ਦੱਸੋ?
ਬਸ ਵਧੀਆ।
ਹੋਰ, ਕੀ ਕਰ ਰਹੇ ਸੀ?
ਬਸ ਬੈਠੀ ਸੀ।
ਅੱਛਾ, ਮੈਂ ਵੀ ਬਸ ਬੈਠੀ ਸੀ ਹੋਰ, ਹੋਰ ਬਚ ਚੇ ਠੀਕ ਨੇ ਤੁਹਾਡੇ?
ਸਾਰੇ ਬੱਚੇ ਠੀਕ ਨੇ।
ਹਾਂਜੀ, ਤੇ ਹੋਰ ਹੁਣ ਛੁੱਟੀਆਂ ਚ ਕੀ ਕਰ ਰਹੇ ਨੇ, ਅੱਜ ਕੱਲ੍ਹ ਬੱਚੇ?
ਛੁੱਟੀਆਂ ਚ ਬਸ ਨਾਨੀ ਨੂੰ ਤੰਗ। ਆਏ ਦੇ ਨਾਨਕੇ ਘਰ ਐ ਖਾਣਾ, ਔ ਖਾਨਾ ਮੈਗੀ ਖਾਨੀ।
ਅੱਛਾ ਅੱਛਾ। ਨਾਨਕੇ ਘਰ ਆਏ ਨੇ, ਚਲੋ ਵਧੀਆ ਇੰਜੋਏ ਕਰ ਰੇ ਨੇ ਫੇਰ ਤੇ ਬੱਚੇ।
ਹਾਂਜੀ।
ਨਾਲੇ ਐਵੀ ਏ ਬੀ ਛੁੱਟੀਆਂ ਵਿੱਚ, ਚਲੋ ਅਗਰ ਆਪਾਂ ਕਿੱਤੇ ਚਲੇ ਜਾਂਨੇ ਆਂ ਨਾ ਘੁੰਮਣ ਨਾਨੀ ਘਰ ਵਗੈਰਾ ਫੇਰ ਤੇ ਬੱਚੇ ਫੋਨ ਥੋੜਾ ਦੂਰ ਈ ਰੈਂਦੇ ਨੇ। ਵਰਨਾ ਤੇ ਸਾਰਾ ਦਿਨ ਫੋਨ ਫੋਨ ਲੈ ਕੇ ਬੈਠੇ ਰੈਂਦੇ ਨੇ ਘਰ ਵੀ।
ਫੋਨ ਦੇ ਨਾਲ ਲੱਗੇ ਹੁੰਦੇ ਨੇ।
ਹਾਂ, ਬੋ ਤੰਗ ਕਰਦੇ ਨੇ। ਸਾਡੇ ਘਰ ਵੀ ਬੱਚੇ ਹੁਣ ਅਗਰ ਫ੍ਰਰੀ ਬੈਠੇ ਨੇ ਥੋੜੀ ਦੇਰ ਅਗਰ ਅਪ ਨਈ ਗਏ ਤੇ ਘੁੰਮਣ ਫੇਰ ਫੋਨ ਚਲਾਨ ਲੱਗ ਜਾਂਦੇ ਨੇ।
ਹਾਂਜੀ।
ਵਰਨ ਤਾਂ ਹੀ ਮੈਂ ਵੀ ਓਨਾਂ ਨੂੰ ਹੁੰਦੀਵਾਰ ਲੈ ਕੇ ਗਈ ਸੀ। ਦੀ ਨਾਨੀ ਘਰ। ਤਾਂ ਕਿ ਬਈ ਫੋਨ ਥੋੜਾ ਦੂਰ ਰੈਣ। ਘੁੰਮਣ ਫਿਰਨ ਥੋੜਾ ਇੰਜੋਏ ਕਰਨ। ਨਾਲੇ ਸਾਰੇਆਂ ਨਾਲ ਘੁੰਮਣ ਥੋੜਾ ਹੈਨਾ। ਮਹੋਲ ਥੋੜਾ ਚੇਂਜ ਹੋ ਜਾਂਦਾ ਏ। ਗੱਲਾਂ ਬਾਤ
ਹਾ, ਹਾਂ ਹਾਂ।
ਵੈਸੇ ਤੇ ਅੱਜ-ਕੱਲ ਮੋਬਾਇਲ ਫੋਨ ਤੇ ਜਰੂਰੀ ਵੀ ਬੋਤ ਏ ਸਾਰੇਆਂ ਲਈ।
ਬੋਤ ਜਰੂਰੀ ਏ।
ਨਾਲੇ ਫੋਨ ਕਰਨਾ ਹੋਏ ਕਿਸੀ ਨੂੰ, ਮੈਸੇਜ ਕਰਨਾ ਹੋਏ ਦੂਰ ਬੈਠੇ ਬੰਦੇ ਨੂੰ, ਤੇ ਉਸ ਲਈ ਵੀ ਮੈਂ ਮੋਬਾਇਲ ਫੋਨ ਹਾਂ। ਆਪਾਂ ਕਿੱਧਰ ਵੀ ਬੈਠ ਕੇ ਗੱਲ ਕਰ ਸਕਦੇ ਆਂ, ਕਿਸੇ ਨਾਲ ਵੀ ਗੱਲ ਕਰ ਸਕਦੇ ਆਂ।
ਹਾਂ ਹਾਂ ਹਾਂ ਹਾਂ।
ਨਾਲੇ ਅੱਜ ਕੱਲ ਮੋਬਾਇਲ ਫੋਨ ਤੋਂ ਈ ਮੈਂ ਕੈਨੀ ਕਿੰਨੀ ਲੇਡੀਜ਼ ਜੇੜੀ ਬਾਰ ਜਾ ਕੇ ਜੋਬ ਨੀ ਕਰ ਸਕਦੀਆਂ ਓ ਵੀ ਘਰ ਬੈਠ ਕੇ ਕਮਾਰੀਆਂ ਨੇ ਅੱਜ-ਕੱਲ੍ਹ। ਹਾਂ, ਘਰ ਬੈ ਕੇ ਕਮਾ ਰੀਆਂ ਨੇ, ਵੀ ਫੋਨ ਦੇ ਚਲੋ ਫਾਇਦੇ ਤੇ ਹੈ ਈ ਨੇ। ਬਾਕੀ ਨੁਕਸਾਨ ਵੀ ਨੇ ਅਪਣੇ ਤੇ ਡਿਪੈਂਡ ਏਨਾ ਅਸੀ ਕਿੱਦਾਂ ਫੋਨ ਯੂਜ਼ ਕਰ ਰੇ ਆਂ। ਦਾ, ਹਾਂਜੀ। ਵੀ ਕਿੱਦਾਂ ਕੇੜੀ ਚੀਜ਼ ਆਪਾਂ ਯੂਜ ਕਰਰੇ ਆਂ। ਬਾਕੀ ਫੋਨ ਦੇ ਐਡਵਾਂਟੇਜ ਵੀ ਨੇ ਐਹੀ, ਡਿਸਐਡਵਾਂਟੇਜ ਵੀ ਨੇ ਬੋਤ ਸਾਰੇ।
ਹਾਂ।
ਹੋਰ ਤੁਹਾਨੂੰ ਕੀ ਲੱਗਦਾ ਇਸ ਬਾਰੇ?
ਹਾਂਜੀ।
ਮੈਂ ਕੇਆ ਤੁਹਾਨੂੰ ਕੀ ਲੱਗਦਾ ਇਸ ਬਾਰੇ?
ਬਸ ਜੇੜੇ ਅੱਜ-ਕੱਲ ਫੋਨ ਹੈਗੇ ਨੇ, ਓ ਨੁਕਸਾਨ ਵੀ ਹੈਗੇ ਨੇ ਕੁਛ ਲਈ ਹੈਲਪ ਵੀ ਹੈਗੀ ਏ, ਜਿਸਾ ਬੰਦਾ ਕੋਈ ਫਸ ਜੇ ਚਲੋ ਫੋਨ ਤੇ ਹੁੰਦਾ ਬੰਦੇ ਕੋਲੋਂ।
ਹਾਂ। ਔ ਤੇ ਹੈਈ ਏ ਕਿੱਧਰ ਵੀ ਚਲ ਹਾਂਜੀ। ਓ ਤੇ ਹੈ ਈ ਏ, ਕਿਤੇ ਵੀ ਜਾਣਾ ਹੋਏ ਬੰਦਾ ਮੈਪ ਖੋਲ ਲੈਂਦਾ ਫੋਨ ਦੇਖ ਲੈਂਦਾ ਐ ਨਾ।
ਟ੍ਰੇਨ ਵਗੈਰਾ ਵੇਖ ਲੈਂਦਾ ਬੰਦਾ ਕਿੱਥੇ ਖਲੋਤੀ ਟ੍ਰੇਨ। ਅਪਣਾ ਸਾਰਾ
ਓ ਤੇ ਹੈ ਈਏ। ਵੀ ਫੋਨ ਨਾਲ ਕਿੰਨੀ ਹੈਲਪ ਵੀ ਸਾਨੂੰ ਮਿਲ ਰੀ ਏ ਸਾਡਾ ਫੋਨ ਹੈਲਪ ਵੀ ਬੋਤ ਕਰ ਰੇਆ ਐ ਸਾਨੂੰ ਹੈਨਾ, ਆਪਾਂ ਕਿੱਤੇ ਵੀ ਜਾ ਰੇ ਹੂੰ।
ਵੀ ਐ, ਦੋਨੋਂ ਈ ਐ।
ਹਾਂ, ਨਾਲੇ ਆਪਾਂ ਓ ਤੇ, ਸਾਡੇ ਤੇ ਡਿਪੈਂਡ ਕਰਦੈ ਨਾ ਅਸੀ ਕਿੱਦਾਂ ਚਲਾ ਰਏ ਆਂ ਫੋਨ, ਕਿੱਦਾਂ ਯੂਜ਼ ਕਰ ਰਏ ਆਂ।
ਯੂਜ਼ ਕਰ ਰਏ ਆਂ, ਹਾਂਜੀ।
ਓਦੇ ਤੇ ਵੀ ਇਫੈਕਟ ਪੈਂਦੈ ਵੀ, ਅਸੀਂ ਕਿੱਦਾਂ ਫੋਨ ਯੂਜ਼ ਕਰ ਰੇ ਆਂ। ਤੇ, ਉਸ ਅਕੋਡਿੰਗ ਫੇਰ, ਉਸ ਅਕੋਡਿੰਗ ਫੇਰ ਫੋਨ ਦਾ ਮਿਸ ਯੂਜ਼ ਵੀ ਹੋ ਜਾਂਦੈ, ਅੱਜ-ਕੱਲ ਤੇ ਕਿੰਨਾ ਈ।
ਹਮ।
ਨਾਲੇ, ਫੇਰ ਬੱਚੇਆਂ ਕੋ ਦੂਰ ਬੱਚੇਆਂ ਕੋਲੋਂ ਦੂਰ ਰੱਖਣਾ ਚਾਹੀਦੈ ਫੋਨ
ਬੌਤ ਦੂਰ ਰੱਖਨਾ ਚਾਹੀਏ, ਬੱਚੇ ਅੱਜ -ਕੱਲ ਫੋਨ ਫੜਦੇ ਨੇ, ਗੇਮਾਂ 'ਚ ਲੱਗੇ ਹੁੰਦੇ ਨੇ। ਕੋਈ ਨੈੱਟ ਦੇ ਗੇਮ ਹੁੰਦੇ ਨੇ, ਇੱਦਾਂ ਦੇ।
ਹਮ, ਓ ਤੇ ਹੈ ਈ ਐ, ਨਾਲੇ ਫੇਰ ਬੱਚੇਆਂ ਦੀ ਆਈਸਾਈਟ ਵੀ ਵੀਕ ਹੁੰਦੀ ਓਸ ਕਾਰਨ ਹੈਨਾ। ਹੋਰ, ਹਲੇ ਤੇ, ਮਤਲਬ ਓਨਾਂ ਦੀ ਏਜ ਵੀ ਛੋਟੀ ਏ ਹਲੇ ਓਨਾਂ ਨੇ ਅੱਗੇ ਜਾ ਕੇ, ਸਟੱਡੀ ਵਗੈਰਾ ਵੀ ਕਰਨੀ ਐ, ਵੀ ਹੁਨੇ ਤੋਂ ਈ ਓਨਾਂ ਦੀ ਆਈ ਸਾਈਟ ਵੀ ਹੋ ਜਾਂਦੀਆਂ ਨੇ, ਫੋਨ ਯੂਜ਼ ਕਰ-ਕਰ ਕੇ ਨਾ। ਕਿਉਂਕਿ ਅੱਜ-ਕੱਲ ਆਂਦੀ ਐਵੇਂ ਦੀ ਨੇ, ਸ਼ੋਰਟਸ ਆਂਦੀਆਂ ਯਾ ਵੀਡੀਓਜ਼ ਆਂਦੇ ਕੁਛ ਕੁਛ ਵੀ ਆਂਦਾ, ਬੱਚੇ ਦੇਖਨਾ ਈ ਓਈ ਪਸੰਦ ਕਰਦੇ ਨੇ, ਓਹੀ ਚੀਜਾਂ। ਜੇਰੇ ਡਾਰਕ, ਡਾਰਕ ਕਲਰ ਹੁੰਦੇ ਨੇ, ਵੈਸੇ ਵੀ ਓਨਾਂ ਜੋ ਡਾਰਕ ਕਲਰ ਦੀਆਂ ਆਂਦੀਆਂ ਨੇ, ਓਹੀ ਦੇਖਨਾ ਪਸੰਦ ਕਰਦੇ ਨੇ, ਬੱਚੇ ਵੀ।
ਚਲੋ ਕੁਛ, ਬੱਚੇਆਂ ਵਾਸਤੇ ਪੜਾਈਆਂ ਦਾ ਵੀ ਹੁੰਦਾ, ਮੋਬਾਈਲਾਂ ਚਲੋ ਜਿਸ ਅਲਫਾਬੇਟਸ ਵਗੈਰਾ ਹੋ ਗੇਆ, ਫਰੂਟਸ ਨੇਮ ਹੋ ਗੇ। ਕਲਰਸ ਨੇਮ ਹੋ ਗੇ, ਓ ਵੀ ਬੱਚੇ ਦੀ ਹੈਗੀ ਐ, ਚਲੋ
ਹਾਂ ਓ ਵੀ, ਓ ਚਲੋ ਓ ਵੀ ਵਧੀਆ ਗੱਲ ਏ। ਕਿ ਵੀ ਹਾਂ, ਬੱਚੇ ਓਦੇ ਤੋਂ ਵੀ ਸਿੱਖਦੇ ਈ ਨੇ। ਕਿ ਬਈ ਚਲੋ, ਮੋਬਾਈਲ ਫੋਨ ਤੋਂ ਬੱਚੇਐ ਸਿੱਖ ਲੇਆ। ਨਾਲੇ, ਜਦ ਹਾਂਜੀ, ਜਿਦੋਂ ਤੱਕ ਕਿ ਕੀ ਛੋਟੇ ਬੱਚੇਆਂ ਨੂੰ ਨਾ, ਥੋੜਾ ਮਤਲਬ ਐ, ਛੋਟੇ ਬੱਚੇਆਂ ਨੂੰ ਖੁ ਦ ਈ ਸਿਖਾਏ, ਬੰਦਾ ਫੋਨ ਦਿਖਾਨ ਨਾਲੋਂ ਵਦੀਆ ਵੀ ਖੁਦ ਈ ਬੰਦਾ ਸਿਖਾ ਦੇ, ਓਨਾਂ ਨੂੰ।
ਹਾਂਜੀ।
ਹੋਰ।
ਬਸ ਅੱਜ-ਕੱਲ, ਫੋਨਾਂ ਦਾ ਈ ਐ, ਅੱਜ ਮੈਂ ਐ ਬਨਾਏਆ ਕੜੀ।
ਅੱਛਾ, ਕੜੀ ਬਣਾਈ ਐ ਅੱਜ ਤੁਸੀ?
ਅੱਛਾ, ਕਿਵੇਂ ਬਨਓਂਦੇ ਓ ਤੁਸੀਂ ਕੜੀ?
ਕੜੀ ਲੱਸੀ ਦੀ, ਲੱਸੀ ਦੇ ਵਿੱਚ ਵੇਸਨ ਘੋਲ ਲੇਆ, ਓਨੇ ਸਿਮ ਤੇ ਕਰ ਕੇ ਓਨੂੰ। ਨਾਲ ਪਕੌੜੇ ਪੇਆਜਾਂ ਵਾਲੇ, ਹਰੀ ਮਿਰਚ ਚੀ, ਡਾਲ ਲੀ, ਜਵੈਨ ਪਾ ਲੈ ਨਮਕ-ਮਿਰਚ। ਚੀ, ਪਾ ਕੇ, ਓਦੇ ਪਕੌੜੇ ਕੱਢ ਲੇ ਐ, ਪਕੌੜੇ ਕੱਢ ਕੇ ਓਦੇ ਬਾਦ ਕੜੀ ਨੂੰ ਰਿਝ ਗੈਸ ਫੇਰ ਬਿਲਕੁਲ ਸਿਮ ਤੇੇ
ਹੂੰ।
ਬਾਦ ਚੋਂ ਪਿਆਜ ਦਾ ਤੜਕਾ ਲਾ ਲੈ, ਪਿਆਜ ਤੇ ਜਵੈਨ ਦਾ ਤੜਕਾ ਲਾ ਲੈ।
ਅੱਛਾ ਅੱਛਾ। ਫੇਰ ਮਤਲਬ ਓ ਕਾੜਨ ਦਾ ਕੀ ਹਿਸਾਬ ਹੁੰਦਾ ਕਿੰਨੀ ਕੁ ਦੇਰ ਕਾੜਨੀ ਹੁੰਦੀ ਏ।
ਪਾਣੀ ਓਨੂੰ ਦਸ ਪੰਦਰਾਂ ਮਿੰਟ ਤੇ ਦੇ ਏਹਨੂੰ ਕਾੜਣ ਆਸੇ ਦਿਓ।
ਅੱਛਾ-ਅੱਛਾ ਹਾਂਜੀ ਵੈਸ ਮੈਂ ਸੁਨਿਆ ਸੀ, ਤੁਸੀਂ ਬੋਤ ਸਵਾਦ ਕੜੀ ਬਨਾਂਦੇ ਓ।
ਹਾਂਜੀ-ਹਾਂਜੀ।
ਹਮ, ਚਲੋ ਵਦੀਆ। ਅਸੀਂ, ਅਸੀਂ ਤੇ ਅੱਜ ਬਨਾਏ ਨੀ ਮੈ, ਆਲੂ ਬਨਾਏ ਸੀ ਅੱਜ।
ਕਿੱਦਾ ਬਨਾਯਾ ਸੀ ਟੇਸਟ ਬਨਾਯਾ ਹੋਨਾ ਐ।
ਹਾਂਜੀ ਅੱਜ ਮੈ ਆਲੂ ਬਨਾਏ ਸੀ ਓਨੂੰ ਕੱਦੂ ਕਸ ਕਰਕੇ।
ਹਮ।
ਸਾਡੇ ਬੱਚਿਆਂ ਨੂੰ ਮਤਲਬ ਕੀ ਓ ਜਾਦਾ ਵਦੀਆ ਲੱਗਦੇ ਨੇ ਕੱਦੂ ਕਸ ਕੀਤੇ ਹੋਏ ਆਲੂ। ਓ ਖਾਨਾ ਪਸੰਦ ਕਰਦੇ ਨੇ ਹੁਮ ਤੇ ਓ ਮੈ ਬਨਾਏ ਸੀ। ਕਿ ਪੇਲੇ ਆਲੂ ਨੂੰ ਕੱਦੂ ਕਾਸ ਕਰ ਲੋ ਜੇ ਜਿੰਨੇ ਵੀ ਸਾਨੂੰ ਚਾਈਦੇ ਨੇ ਓਨੇ ਆਲੂ ਕੱਦੂ ਕਸ ਕਰਕੇ ਤੇ ਫੇਰ ਓਨੂੰ ਜੀਰਾ ਜੀਰਾ ਅਜਵੈਨ ਵਗੈਰਾ ਦਾ ਤੜਕਾ ਲਗਾ ਲੋ। ਧੋ ਕੇ ਚੰਗੀ ਤਰਾ ਤੜਕਾ ਲਗਾ ਕੇ ਥੋੜਾ ਜਾ ਹਮ, ਥੋੜਾ ਜਾ ਪਾਨੀ ਪਾ ਕੇ ਨਮਕ-ਮਿਰਚ ਵਗੈਰਾ ਜੋ ਸਾਨੂੰ ਟੇਸਟ ਜੋ ਟੇਸਟ ਦੇ ਅਨੁਸਾਰ ਪੇਲੇ ਈ ਪਾ ਕੇ ਫੇਰ ਲਾਸਟ ਚ ਪਾਨੀ ਪਾ ਕੇ ਥੋੜਾ ਜਾ ਫੇਰ ਓਨੁ ਢੱਕ ਦੋ ਓ ਆਲੂ ਬਨ ਜਾਂਦੇ ਨੇ ਬੋਤ ਟੇਸਟੀ ਬਨਦੇ ਨੇ।
ਹਾਂਜੀ ਹਾਂਜੀ।
ਬੱਚਿਆਂ ਨੂੰ ਵੀ ਓਹੀ ਪਸੰਦ ਆਂਦੇ ਨੇ ਜਾਦਾਤਰ ਖਾਨ ਚ ਕੀ ਬੀ ਓਹੀ ਆਲੂ ਬਨਾਓ। ਬਾਕੀ ਹੋਰ ਤੁਸੀਂ ਕੀ ਕੀ ਬਨਾ ਲੈਂਦੇ ਓ?
ਬਸ ਆਪਾਂ ਬਨਾ ਲੈਨੇ ਆ ਸਾਰੀ ਰੈਸੀਪੀ ਬਨਾ ਲੈਨੇ ਆ ਸਾਰੀ ਸਬ
ਅੱਛਾ ਹੁਨ। ਸਾਰੀ ਚੀਜਾ ਬਨਾ ਲੈਂਦੇ ਓ ਸਬਜੀ ਚ ਵੀ?
ਸਾਰੀ ਚੀਜ ਵੈਸੇ ਤਾਡੇ ਆਲੂ ਵੇਖ ਕੇ ਤੇ ਮੂੰਹ ਚ ਪਾਨੀ ਆ ਗਆ ਜੇ।
ਹਾਂਜੀ ਕੋਈ ਨੀ ਆਨਾ ਕਦੀ ਫੇਰ ਤੁਆਨੂੰ ਵੀ ਟੇਸਟ ਕਰਾਵਾਂਗੇ।
ਹਾਂਜੀ।
ਹਾਂਜੀ ਨਾਲੇ ਤੁਸੀਂ ਘਰ ਵੀ ਖੁਦ ਵੀ ਬਨਾ ਕੇ ਦੇਖਨਾ ਟ੍ਆਈ ਕਰਨਾ। ਅ ਮਤਲਬ ਸੱਚੀ ਚ ਈ ਟੇਸਟੀ ਬਨਦੇ ਨੇ ਓ ਆਲੂ।
ਬਨਾ ਕੇ ਵੇਖਾਂਗੇ।
ਮੈ ਇੱਕ ਵ ਹਾਂਜੀ। ਜੀਰੇ ਓ ਜਿਹੜਾ ਜੀਰੇ ਦਾ ਤੜ ਤੜਕਾ ਲੱਗਦਾ ਨਾ ਓਦੇ ਨਾਲ ਟੇਸਟ ਹੁੰਦਾ ਐ ਔਰ ਅਗਰ ਹੋ ਸਕੇ ਤੇ ਹਿੰਗ ਵੀ ਪਾ ਲੈਨਾ ਥੋੜੀ ਜੀ।
ਹਾਂਜੀ ਹਾਂਜੀ।
ਹਮ ਫੇਰ ਵਧੀਆ ਲੱਗਦੇ ਨੇ ਕਓਕਿ ਓਦਾਂ ਹੁਨ ਗਰਮੀਆਂ ਨੇ ਓਵੇਂ ਆਲੂ ਤੇ ਖਾਦੇ ਨੀ ਜਾਂਦੇ। ਬਈ ਏਦਾ ਅਗਰ ਆਪਾਂ ਐਵੇ ਕਰਕੇ ਬਨਾਈਏ ਤੇ ਫੇਰ ਤੇ ਫੇਰ ਵੀ ਖਾਧੇ ਜਾਂਦੇ ਨੇ ਰੋਟੀ ਨਾਲ ਵਧੀਆ ਸਬਜੀ ਖਾਧੇ ਜਾਂਦੇ ਨੇ। ਹਾਂਜੀ ਓਦਾਂ ਨੀ ਖਾਦੇ ਜਾਂਦੇ ਆਲੂ।
ਹਾਂਜੀ।
ਨਾਲੇ ਫੇਰ ਤੁਸੀਂ ਅ ਤੁਸੀਂ ਕੜੀ ਚਾਵਲ ਬਣਾਏ ਨੇ ਅੱਜ?
ਹਾਂ।
ਅੱਛਾ, ਖਾ ਲੀ ਸਬਨੇ ਰੋਟੀ।
ਸਾਰੇ ਰੋਟੀ ਖਾ ਕੇ ਬਸ ਹੁਨ ਰੈਸ ਸਟ ਕਰਨ ਦੇ ਸੀ ਬਚ ਚੇ ਸਾਰੇ ਖੇਡਦੇ ਪਏ ਸੀ।
ਅੱਛਾ-ਅੱਛਾ, ਹੂੰ ਸਈ ਏ। ਨਾਲੇ ਟਾਈਮ ਸੇਰ ਰੋਟੀ ਖਾਲੋ ਤਾਂ ਈ ਠੀਕ ਰੈਂਦਾ ਏ। ਨੀ ਤੇ ਰੋਟੀ ਨੂੰ ਵੀ ਕਈ ਚਾਰ-ਚਾਰ, ਪੰਜ-ਪੰਜ ਵਜਾ ਦਿੰਦੇ ਨੇ ਦੁਪਹਿਰ ਦੀ।
ਹੂੰ-ਹੂੰ।
ਟਾਈਮ ਨਾਲ ਰੋਟੀ ਖਾਨਾ ਵੀ ਬੋਤ ਜਰੂਰੀ ਏ, ਮੈਂ ਤੇ ਆਪ ਟਾਈਮ ਨਾਲ ਰੋਟੀ ਪਾਨੀ ਬਨਾ ਕੇ ਖਾ ਕੇ ਫੇਰ ਆਪਾਂ ਰੈਸਟ ਕਰਦੇ ਆਂ ਥੋੜ੍ਹੀ ਦੇਰ ਦੁਪਹਿਰ ਦੇ ਟਾਈਮ ਗਰਮੀ ਬੋਤ ਹੋ ਰੀ ਏ ਨਾ ਅੱਜ-ਕੱਲ।
ਗਰਮੀ ਕਰਕੇ ਫਿਰ ਬਾਰ ਨੀ ਨਿਕਲਿਆ ਜਾਂਦਾ ਬਸ ਕੂਲਰ ਦੇ ਅੱਗੇ। ਬਸ ਏਧਰ ਦਾ ਈ ਮੌਸਮ ਏ, ਗਰਮੀ ਬੋਤ ਜਾਦਾ ਫੋਰਟੀ ਏਟ ਤੱਕ ਚੱਲਦੀ ਪਈ ਏ।
ਅੱਛਾ, ਔਰ ਗਰਮੀ ਤੇ ਬੋਤ ਹੋ ਰੀ ਐ, ਗ਼ਰਮੀ ਬੋਤ ਹੋ ਰੀ ਏ, ਬੈਠ ਮਤਲਬ ਕਿ ਬੈਠਾ ਈ ਨੀ ਜਾਂਦਾ ਬਿਨਾਂ ਏਸੀ ਤੋਂ। ਓ ਤੇ ਹੈ ਈ ਏ ਨਾਲੇ ਮੈਂ ਬੈਨੇ ਏਸੀ, ਏਸੀ ਤੋਂ ਬਿਨਾਂ ਤੇ ਬੈਠਾ ਈ ਨੀ ਜਾਂਦਾ ਪਯਾ ਹੁਨ ਅੱਜ-ਕੱਲ। ਏਦਾਂ ਦਾ ਮੌਸਮ ਗਯਾ ਐ ਕਿ ਪੱਖੇ ਥੱਲੇ ਵੀ ਮਤਲਬ ਕਿ ਗਰਮੀ ਲੱਗਦੀ ਪਈ ਏ।
ਪਸ਼ੇ ਥੱਲੇ ਵੀ ਪਸੀਨੇ ਆ ਰੇ ਨੇ ਬੈਠੇ ਈ ਨੀ ਜਾਂ ਦਾ ਪਯਾ ਅੱਜ-ਕੱਲ, ਏਸੀ 'ਚ ਮਤਲਬ ਏਸੀ 'ਚ ਲੱਗਦਾ ਏ ਕੂਲਿੰਗ 'ਚ ਈ। ਨਾਲੇ ਐਤਕੀ ਬਰਸਾਤਾਂ ਵੀ ਬੋਤ ਘੱਟ ਹੋਈ ਐ ਨਾ। ਤੁਹਾਡੇ ਓਧਰ ਹੋ ਰਿਆਂ ਬਰਸਾਤਾਂ?
ਹਾਂਜੀ-ਹਾਂਜੀ। ਬਸ ਬੱਦਲ ਹੋਨ, ਹੋਨ ਦੇ ਬਾਦ ਥੋੜੀ ਜੀ ਬਰਸਾਤ ਹੋਈ ਓਦੇ ਬਾਦ ਬੰਦ ਹੋ ਗੀ।
ਅੱਛਾ।